ਹੈਲੋ ਸਸ ਸ੍ਰੀ ਅਕਾਲ ਜੀ।
ਹੈਲੋ ਸਤਿ ਸ੍ਰੀ ਅਕਾਲ ਜੀ।
ਹੋਰ ਕੀ ਹਾਲ ਚਾਲ?
ਵਧੀਆ, ਤੁਸੀਂ ਸੁਣਾਓ?
ਵਧੀਆ ਜੀ ਵਧੀਆ, ਹੋਰ ਘਰ ਸਾਰੇ ਠੀਕ ਨੇ?
ਹਾਂਜੀ ਸਭ ਵਧੀਆ।
ਅੱਛਾ, ਹੋਰ ਕੀ ਕਰਦੇ ਪਏ ਸੀ?
ਬਸ ਮੈਂ ਥੋੜ੍ਹਾ ਜਹਾ ਪਰੇਸ਼ਾਨ ਸੀ ਅੱਜ।
ਪਰੇਸ਼ਾਨ ਹੋ ਗਏ ਓ?
ਹਾਂਜੀ।
ਕਿਉਂ ਕੀ ਗੱਲ ਹੋ ਗਈ?
ਬਸ ਐਹੀ ਕੁਝ ਪੇਪਰ ਮੈਂ ਨਾ ਇੱਕ ਗੌਰਮੈਂਟ ਐਗਜ਼ਾਮ ਦੇ ਰਹੀ ਆ, ਉਹਦੀ ਤਿਆਰੀ ਕੀਤੀ ਤਿੰਨ ਚਾਰ ਸਾਲ ਲੱਗ ਗਏ ਕੰ ਇਗਜ਼ਾਮ ਤੱਕ ਪਹੁੰਚਦੇ ਪਹੁੰਚਦੇ, ਤੇ ਹੁਣ ਮੈਂ ਇਗਜ਼ਾਮ ਦਿੱਤਾ ਗੌਰਮੈਂਟ ਤੇ ਇਗਜ਼ਾਮ ਪਹਿਲੇ ਹੀ ਲੀਕ ਹੋ ਜਾਂਦਾ। ਬਸ ਭ੍ਰਿਸ਼ਟਾਚਾਰ ਕਾਫ਼ੀ ਵੱਧ ਗਿਆ ਨਾ ਸਾਡੇ ਇੰਡੀਆ ਵਿੱਚ। ਸਾਡੇ ਸਾਡੇ ਇੱਧਰ।
ਅੱਛਾ ਅੱਛਾ ਅੱਛਾ ਠੀਕ ਆ ਠੀਕ ਅੱਛਾ ਤੇ ਤੁਹਾਡਾ ਪੇਪਰ ਲੀਕ ਹੋ ਗਿਆ।
ਹਾਂਜੀ ਮੇਰਾ ਪੇਪਰ ਸੀ, ਪੇਪਰ ਲੀਕ ਹੋ ਗਿਆ।
ਪੇਪਰ ਲੀਕ ਹੋ ਗਿਆ, ਤੁਹਾਡਾ ਪੇਪਰ ਕਿਹੋ ਜਿਹਾ ਹੋਇਆ ਸੀ?
ਹ ਪੇਪਰ ਤੇ ਈਜ਼ੀ ਸੀ, ਪਰ ਮੈਨੂੰ ਆਂਦਾ ਵੀ ਸੀ ਮੈਨੂੰ ਕਾਫੀ ਤੇ। ਪਰ ਉਹ ਮਤਲਬ ਇਗਜ਼ਾਮ ਕਰ ਹੀ ਰਹੇ ਸੀ ਇਗਜ਼ਾਮ ਸੈਂਟਰ ਚ ਬੈਠ ਬੈਠੇ ਤੇ ਮਤਲਬ ਤੁਹਾਨੂੰ ਪਤਾ ਹੀ ਐ ਬਾਹਰ ਮੀਡੀਆ ਤਰਫੋਂ ਰੌਲਾ ਪੈ ਜਾਂਦਾ ਬਾਹਰ ਸਾਰੇ ਇੱਕਠੇ ਇਕੱਠੇ ਹੋ ਗਏ ਸੈਂਟਰ ਦੇ।
ਅੱਛਾ ਅੱਛਾ।
ਮੈਂ ਉਸ ਤਰ੍ਹਾਂ ਤੋਂ ਨਾ ਥੋੜੀ ਪਰੇਸ਼ਾਨ ਸੀਗੀ।
ਅੱਛਾ ਅੱਛਾ ਠੀਕ ਏ। ਹਾਂ ਵੈਸੇ ਵੀ ਨਿਊਜ਼ ਵਗੈਰਾ ਅਸੀਂ ਦੇਖਦੇ ਆ ਨਾ ਤੇ ਬਹੁਤ ਆਂਦੀ ਏ ਬਈ ਬੱਚਿਆਂ ਨੇ, ਬੱਚੇ ਸੁਸਾਈਡ ਵੀ ਕਰ ਲੈਂਦੇ ਨੇ ਕਈ। ਜਿੰਨਾਂ ਦਾ ਮਤਲਬ ਪ੍ਰੈਸ਼ਰ ਉਹਨਾਂ ਤੇ ਪੈ ਜਾਂਦਾ ਜਿਹੜਾ।
ਹੂੰ।
ਬਸ ਇਹ ਭ੍ਰਿਸ਼ਟਾਚਾਰ ਬਹੁਤ ਵੱਧ ਗਿਆ ਨਾ ਸਾਡੇ ਐਥੇ।
ਹਾਂਜੀ- ਹਾਂਜੀ ਏ ਕੁਛ ਭ੍ਰਿਸ਼ਟਾਚਾਰ ਵੀ ਏ ਕੁਛ ਸਰਕਾਰ ਦੀ ਵੀ ਥੋੜੀ, ਗ ਗੌਰਮੈਂਟ ਦੀ ਵੀ ਥੋੜੀ ਢਿਲ ਰਹਦੀ ਏ ਜਿਸ ਕਰਕੇ ਅ ਤੁਹਾਡੇ ਵੱਧ ਜਾਂਦਾ। ਪੇਪਰ ਲੀਕ ਦਾ ਮਾਮਲਾ ਜਿਆਦਾ ਹੁਣ, ਅਸੀਂ ਵੇਖ ਰਹੇ ਨਿਊਜ਼ ਵਿਚ ਰੋਜ਼ ਈ ਕੁ ਫੇਰ ਸਟੂਡੈਂਟਾ ਨੇ ਗੁਪ -ਰੁੱਪ ਜਾਂ ਬਣਾਇਆਂ ਇੱਕ ਆਪਣਾ, ਓਰੇ ਉਹ ਓਧਰ ਦੇਸ਼ ਦੀ ਕੈਪੀਟਲ ਵਿੱਚ ਜਾ ਕੇ ਨਾ ਓ ਅੰ ਅੰਦੋਲਨ ਕਰਦੇ ਪਏ ਨੇ। ਕਦੇ ਪੇਪਰ ਲੀਕ ਤੁਸੀਂ ਵੀ ਵੇਖਿਆ ਹੋਣਾਂ, ਵੇਖੀਂ ਹੋਣੀਂ।
ਕਿ ਕਿੱਧਰ ਜਾ ਕੇ ਅੰਦੋਲਨ ਕਰਦੇ ਪਏ ਨੇ। ਅੱਛਾ ਹਾਂਜੀ- ਹਾਂਜੀ।
ਓਥੇ ਕੁੱਝ ਬੱਚੇ ਬੱਚ ਸਟੂਡੈਂਟਾਂ ਨੇ ਉੱਧਰ ਗਰੁੱਪ ਬਣਾਇਆ ਹੋਇਆ ਉਧਰ ਕੀ ਨਾਂਮ ਏ। ਪੇਪਰ ਲੀਕ ਦੇ ਖਿਲਾਫ਼ ਹੋਰ- ਹੋਰ ਵੀ ਭ੍ਰਿਸ਼ਟਾਚਾਰ ਦੇ ਖਿਲਾਫ਼ ਅੰਦੋਲਨ ਕਰਦੇ ਜੀ।
ਹਾਂ ਉਹ ਪ੍ਰੋਟੈਸਟ ਕਰ ਰਿਹਾ, ਮੈਂ ਵੀ ਦੇਖਿਆ ਨਿਊਜ਼ ਚ।
ਹਾਂਜੀ- ਹਾਂਜੀ ਤੇ ਓ ਜਿਹੜਾ
ਬੱਚੇ ਦੇਖੋ ਉਹ ਜੋ ਵੀ ਕਰ ਰਹੇ ਨੇ ਸਹੀ ਕਰ ਰਹੇ ਨੇ, ਕਿਉਂਕਿ ਬੱਚੇ ਏਨੀ- ਏਨੀ ਮਿਹਨਤ ਕਰਕੇ ਬੜੀ ਮੁਸ਼ਕਿਲ ਪਤਾ ਨੀ ਕਿੱਦਾਂ ਪਹੁੰਚਦੇ ਆ ਇਗਜਾਮ ਤੱਕ ਫਿਰ ਜਦੋਂ ਇਗਜਾਮ ਦੀ ਵਾਰੀ ਆਂਦੀ, ਉਦੋਂ ਫਿਰ ਇਗਜ਼ਾਮ ਲੀਕ ਹੋ ਜਾਂਦੇ ਆ।
ਹਾਂਜੀ- ਹਾਂਜੀ ਕੁੱਛ ਵੇਖਲੋ ਅਹ ਤੁਸੀਂ ਤੁਹਾਡੀ ਕੁੱਛ ਸਟੂਡੈਂਟਾਂ ਦੀ ਮਿਹਨਤ ਹੋ ਗਈ ਦਿਨ ਰਾਤ ਦੀ। ਜਿਹੜੀ ਤੁਸੀਂ ਮਿਹਨਤ ਕਰਕੇ ਪੜਾਈ ਕਰਦੇ ਓ। ਫਿਰ ਤੁਹਾਡੇ ਫਾਦਰ ਮੰਮੀ ਦਾ ਪੈਸੇ ਲੱਗਦੇ ਨੇ ਤੁਹਾਡੇ ਕਿੰਨੇ- ਕਿੰਨੇ ਇਗਜ਼ਾਮ ਏ ਗੌਰਮੈਂਟ ਦੇ ਐਸ- ਐਸ ਸੀ-ਸ ਦੇ ਯੂ ਐਸਪੀ ਐਸ ਸੀ ਦੇ ਹੋਰ ਵੀ ਕਿੰਨੇ ਇਗਜ਼ਾਮ ਹੈਗੇ ਨੇ, ਗ੍ਰੋਮੈਟ ਉਧਰੋਂ ਪੈਸਾ ਇਕੱਠਾ ਕਰ ਲੈਂਦੀ ਐ ਦੇਖੋ ਕਹਿੰਦੇ ਫੀਸ ਹੁੰਦੀ, ਇੱਕ ਪੇਪਰ ਦੀ ਫੀਸ ਅ ਮਨ ਲਓ ਜਿਵੇਂ ਮੰਗ ਲੀ ਏ ਪੰਜ ਸੌ ਰੁਪਏ ਇਕ ਪੇਪਰ ਦੀ ਫੀਸ।
ਹਾਂਜੀ, ਹਾਂਜੀ- ਹਾਂਜੀ, ਹਾਂਜੀ -ਹਾਂਜੀ। ਹਾਂਜੀ।
ਐਗਜ਼ਾਮਪਲ ਦੋ ਹਜ਼ਾਰ ਵੀ ਦਿੰਦੀ ਏ, ਵੱਡੇ- ਵੱਡੇ ਜਿਹੜੇ ਹੋਰ ਵੱਡੇ ਪੇਪਰ ਹੁੰਦੇ ਨੇ। ਤੇ ਤੁਹਾਡੇ ਪੈਸੇ ਵੀ ਲੱਗਦੇ ਨੇ ਹੋਰ ਤੁਹਾਡਾ ਟਰੈਵਲ ਦਾ ਖਰਚ ਅ ਸਾਰੀ ਪੜ੍ਹਾਈ ਦਾ ਖਰਚਾ। ਰੋਜ਼ ਤੁਸੀਂ ਫੇਰ ਜਿੱਥੇ ਕੋਚਿੰਗ ਵੀ ਲੈਂਦੇ ਹੋਓ ਕੋਚਿੰਗ ਦਾ ਖਰਚਾ ਵੀ ਹੈਗਾ ਫੇਰ ਤੁਹਾਡਾ ਆਉਂਣ ਜਾਣ ਦਾ ਖ਼ਰਚਾ ਟਰੈਵਲਿੰਗ ਦਾ।
ਹਾਂਜੀ। ਕੋ ਕੋਚ ਕੋਚਿੰਗ ਦੀ ਫੀਸ ਵੀ ਜਾਂਦੀ ਏ, ਮੈਂ ਉਹੀ ਤੇ ਗੱਲ ਕਰਦੀ ਆ ਨਾ ਬਈ ਜਿਹੜੇ ਬੱਚੇ ਮਤਲਬ ਘਰੋਂ ਥੋੜੇ ਉਹ ਹੁੰਦੇ ਨੇ ਮਤਲਬ ਜਿਵੇਂ ਕਹਿ ਲਓ। ਨਹੀਂ ਉਹਨਾਂ ਦੀ ਫਾਈਨੈਸ਼ਈਅ ਫਾਈਨੈਂਸ਼ੀਅਲ ਕੰਡੀਸ਼ਨ ਨਹੀ ਕਈਆਂ। ਸਹੀ ਹੁੰਦੀ ਉਹ ਬੱਚਿਆਂ ਦੇ ਪੇਰੈਂਟਸ ਉਹਨਾਂ ਤੋਂ ਕਿੰਨੀ ਉਮੀਦ ਲੈ ਕੇ ਰੱਖਦੇ ਨੇ ਬਈ। ਬੱਚੇ ਸਾਡੇ ਇਗਜ਼ਾਮ ਦੇਣਗੇ। ਉਹ ਫੇਰ ਉਮੀਦਾਂ ਉੱਤੇ ਪਾਣੀ ਫਿਰ ਫੇਰ ਬੱਚਿਆਂ ਦੇ ਮਨ ਤੇ ਕਿੱਥੇ ਨਾ ਕਿੱਥੇ ਕੁਛ ਮਤਲਬ। ਤੁਸੀਂ ਕਹਿ ਸਕਦੇ ਓ ਬ‌ਈ ਬੱਚੇ ਗ਼ਲਤ ਕਦਮ ਚੁੱਕ ਲੈਂਦੇ ਨੇ ਕਾਫ਼ੀ।
ਦਿਮਾਗ ਤੇ ਹਾਂਜੀ ਡਿਪਰੈਸ਼ਨ ਵਿੱਚ ਵੀ ਤੁਸੀਂ ਵੇਖੇ ਨੇ ਕ‌ਈ।
ਕਈ ਕਈ ਬੱਚੇ ਖੁੱਦ ਨੂੰ ਮੈਂਟਲੀ ਟੋਰਚਰ ਕਰਨ ਲੱਗ ਜਾਂਦੇ ਆ ਫੇਰ ਬੱਚੇ। ਤੇ ਹੋ ਜਾਂਦੇ ਆ ਏਦਾਂ ਬਈ। ਇੱਕ ਉਮੀਦ ਵੀ ਹੁੰਦੀ ਆ ਨਾ ਕਈਆਂ ਨੂੰ ਵੀ ਸਾਡੇ ਬੱਚੇ ਕੁਛ ਕਰੇਗੇ। ਫੇਰ ਐਟ ਐਂਡ ਰਿਜ਼ਲਟ ਕੀ ਮਿਲਦੈ ਪੇਪਰ ਲੀਕ ਹੋ ਜਾਂਦੇ ਨੇ।
ਹਾਂਜੀ ਹਾਂਜੀ ਪੇਪਰ ਲੀਕ ਵੀ ਹੋ ਜਾਂਦੇ ਨੇ ਹੋਰ। ਵੀ ਬਥੇਰੀਆਂ ਹੈਗੀਆਂ ਜਿਸ ਕਰਕੇ ਸਟੂਡੈਂਟਾਂ ਨੂੰ ਇਸ ਚੀਜ਼ ਦਾ ਸਾਹਮਣਾ ਕਰਨਾ ਪੈਂਦਾ ਤੇ।
ਗੌਰਮੈਂਟ ਨੂੰ ਐਸ। ਚੀਜ਼ਾਂ ਦੇਖਣਾ ਚਾਹੀਦਾ ਕਿਉਂਕਿ ਅੱਜ ਦੇ ਸਟੂਡੈਂਟਸ ਬਹੁਤ ਚੀਜ਼ਾਂ ਫੇਸ ਕਰ ਰਹੇ ਨੇ ਆਪਣੀ ਲਾਈਫ। ਚ।
ਹਾਂਜੀ ਇੰਨੀ ਇੰਨੀ ਪੜ੍ਹਾਈ ਕਰ ਲੈਂਦੇ ਨੇ ਉਹਨਾਂ ਦੀ। ਉਮਰ ਬੀਤ ਜਾਂਦੀ ਐ ਸਾਰੀ ਪੜ੍ਹਦੇ-ਪੜ੍ਹਦੇ। ਪਰ ਉਹ ਉਹਨਾਂ ਦਾ ਇੱਕ ਸੁਪਨਾ ਹੁੰਦੈ ਕੁਛ ਬੱਚਿਆਂ ਦਾ ਸੁਪਨਾ ਹੁੰਦਾ ਬੀ ਅਸੀ ਬਣਨਾ ਹੀ। ਫੇਰ ਮਤਲਬ ਉਸ ਉਸ ਵੱਲ ਹੀ ਆਪਣਾ ਧਿਆਨ ਰੱਖ।
ਹਾਂਜੀ ਹਾਂਜੀ।
ਉਦੋ ਬੱਚੇ ਉਸ ਵੱਲ ਹੀ ਆਪਣਾ ਧਿਆਨ ਜਿਸ ਕਰਕੇ। ਜਦੋਂ ਪੇਪਰ ਵਗੈਰਾ। ਪੇਪਰ ਕਹਿ ਲਓ ਜਾਂ ਫਿਰ ਅੋ ਜੋ ਵੀ ਇਹਨਾਂ ਦਾ ਹੁੰਦਾ ਐ। ਮੋਟੀਵ ਜੋ ਵੀ ਉਹ ਕਰਨਾ ਚਾਹੁੰਦੇ ਨੇ ਹੋਰ ਜਦ ਉਹ ਕਰਨ ਜਾਂਦੇ ਨੇ। ਉਹ ਜਦੋਂ ਓਹ ਜਦੋਂ। ਪਹੁੰਚ ਜਾਦੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਬੀ ਪੇਪਰ ਤੇ ਲੀਕ ਹੋ ਗਿਆ।
ਹਾਂਜੀ।
ਤੇ ਫੇਰ ਪੇਪਰ ਲੀਕ ਹੋ ਗਿਆ ਫੇਰ ਉਹਨਾਂ ਦੇ ਦਿਲ ਤੇ ਵੀ ਕੁਛ। ਮਤਲਬ ਚੋਟ ਪਹੁੰਚਦੀ ਏ।
ਹਾਂਜੀ-ਹਾਂਜੀ ਹਾਂਜੀ-ਹਾਂਜੀ। ਕਿਉਂਕਿ ਮੈਂ ਐਹ ਚੀਜ਼ ਫੇਸ ਕਰ ਚੁੱਕੀ ਹਾਂ ਨਾ ਖੁਦ ਮੈਂ ਤੇ ਬਹੁਤ। ਅੱਛੀ ਤਰ੍ਹਾਂ ਸਮਝਦੀ ਆ ਤੁਸੀਂ ਕੀ ਕਹਿਣਾ ਚਾ ਰਹੇ ਓ।
ਚੰਗੀ ਤਰ੍ਹਾਂ ਪਤਾ ਹੋਏਗਾ ਫੇਰ ਗੌਰਮੈਂਟ। ਗੌਰਮੈਂਟ ਨੂੰ ਦੇਖੋ ਫੇਰ ਇਥੋਂ ਪੈਸਾ ਵੀ ਮਿਲਦਾ ਜਿਹੜੀ ਬੱਚਿਆਂ ਦੀ ਫੀਸ ਨੂੰ।
ਹਾਂਜੀ।
ਗੌਰਮੈਂਟ ਦਾ ਇਥੇ ਕੋਈ ਮਤਲਬ ਉਹ ਨੀ ਹੈਗਾ।
ਗੌਰਮੈਂਟ ਨੂੰ ਤੇ ਦੇਖੋ ਜੀ। ਕਿਸੀ ਤਰਫੋਂ ਨੁਕਸਾਨ ਨੀ ਹੈਗਾ ਗੌਰਮੈਂਟ ਤੇ ਬੱਚੇ ਦੇਖੋ ਫੋਟੋ-ਸਟੇਟਾਂ ਕਰਾਦੇ ਨੇ। ਫਾਰਮ ਭਰਦੇ ਨੇ ਫਾਰਮ ਦੀ ਫੀਸ ਫੋਟੋ-ਸਟੇਟਾਂ ਦੇ ਅਲੱਗ ਪੈਸੇ ਚਲੋ ਉ। ਤੇ ਗੌਰਮੈਂਟ ਕੋਲ ਜਾਂਦੇ ਹੀ ਨੇ ਜਿਹੜੇ ਫਾਰਮ ਫੋਮ ਦੇ ਪੈਸੇ ਭਰਦੇ ਨੇ ਬੱਚੇ।
ਕਿੰਨੇ ਕਿੰਨੂ ਲੱਖਾ-ਕਰੋਡਾ ਰੁਪ‌ਏ। ਮਤਲਬ ਗੌਰਮੈਂਟ ਕੋਲ ਜਾ ਰਹੇ ਨੇ ਉਹਦੇ ਫੇਰ ਵੀ।
ਇੱਕ ਕਿਸੀ ਇੱਕ ਮਤਲਬ ਕੋਈ ਇੱਕ ਪਰਮਾਨੈਂਟ ਸਟੇਟ ਤੋਂ ਜਾ ਰਹੇ ਨੇ ਪੂਰੇ ਇੰਡੀਆ ਚੋਂ ਬੱਚੇ ਫੋਮ ਭਰਦੇ ਨੇ। ਜੋਬਸ ਵਸਤੇ, ਆਪਣੇ ਪੇਪਰ ਕਲੀਅਰ ਕਰਨ ਵਸਤੇ। ਫੇਰ ਕਾਫੀ ਮਤਲਬ ਇੱਕ ਨਾ ਕਹਿ ਦੋ ਮਤਲਬ ਬਹੁਤ ਵੱਡ੍ ਈ ਅਮਾਊਂਟ ਇਹਨਾਂ ਕੋਲ ਇਖਟੀ ਹੁੰਦੀ, ਫਿਰ ਬਾਦ ਚ ਪੇਪਰ ਲੀਕ ਕਰ ਦਿੰਦੇ ਨੇ, ਬੱਚਿਆਂ ਦੀ ਮਿਹਨਤ ਤੇ ਖਰਾਬ। ਬੱਚਿਆਂ ਦਾ
ਹਾਂਜੀ-ਹਾਂਜੀ, ਪੈਸਾ ਵੀ ਖਰਾਬ, ਟਾਈਮ ਵੀ ਖ਼ਰਾਬ ਬੱਚਿਆਂ ਦਾ।
ਟਾਈਮ ਵੀ ਖਰਾਬ ਬੱਚਿਆਂ ਦਾ, ਫੇਰ ਇੱਕ ਉਮੀਦ ਜਿਹੜੀ ਹੁੰਦੀ ਉਹ ਬਚ ਬੱਚਿਆਂ ਦੀ ਬੁੱਝ ਜਾਂਦੀ ਏ, ਬੱਚੇ ਫੇਰ ਅੱਗੇ ਕੁਛ ਕਰਕੇ ਰਾਜੀ ਨੇ ਹੈਗੇ।
ਮਤਲਬ ਬਈ ਕਿਸੇ ਦਾ ਲਸਟ ਇਅਰ ਹੈ ਬਈ ਹੈ ੳਸਦੀ ਕਲਿਅਰ ਹੋ ਜਾਣੀ ਅਗਲੇ ਸਾਲ।
ਹਾਂਜੀ-ਹਾਂਜੀ।
ਹੁਣ ਪੇਪਰ ਦੇਣ ਗਿਆ ਤੇ ਉ ਪੇਪਰ ਮੰਨ ਲਓ ਕੁਛ ਹੀ ਹੋ ਨਾ ਗਿਆ, ਲੀਕ ਹੋ ਗਿਆ ਕੁਛ ਵੀ ਹੋ ਸਕਦਾ ਬਈ ਜਿਸ ਬਾਰੇ ਪੇਪਰ ਪੇਪਰ ਨੀ ਹੋ ਪਾਇਆ। ਉਸ ਬੱਚੇ ਨਾਲ ਵੀ ਦੇਖੋ ਉਹ ਸਾਰਾ ਜਿੰਨੀ ਵੀ ਉਹਨੇ ਪੜ੍ਹਾਈ ਕੀਤੀ ਸੀ ਉਹ ਵੀ ਜੀਰੋ। ਉਹਦਾ ਪੈਸਾ ਵੀ ਲੱਗਿਆ, ਉ ਵੀ ਜੀਰੋ ਹੋ ਗਿਆ। ਫਿਰ ਉਹਨੂੰ ਕੁਛ ਹੋਰ ਕਰਨ ਵਸਤੇ ਸ਼ੁਰੂ ਤੋਂ ਕੁਛ ਹੋਰ ਸ਼ੁਰੂ ਕਰਨਾ ਪਏਗਾ। ਉਹਨੂੰ ਆਪਣਾ ਸਰਕਲ ਦੁਬਾਰਾ ਬਣਾਣਾ ਪਏਗਾ।
ਹਾਂਜੀ, ਮੇਰੀ ਗੱਲ ਸੁਣੋ, ਹੁਣ ਜਦ ਪੇਪਰ ਲੀਕ ਹੋ ਗਿਆ ਪੇਪਰ ਲੀਕ ਹੋ ਗਿਆ, ਕੋਈ ਰਿਪੋਰਟ ਕਾਰਡ ਨੀ ਕੋਈ ਡਿਗਰੀ ਨੀ ਬਚਿਆ ਵਲ, ਫਿਰ ਜੋਬ ਬੁਕਸ ਵੀ ਹੈ ਨੀ ਬੱਚੇਿਆ ਕੋਲ, ਬੱਚੇ ਬੇਰੁਜ਼ਗਾਰ ਹੀ ਰਹੇਗੇ ਨਾ ਫਿਰ ਆਣ ਵਾਲੀ ਜਨਰੇਸ਼ਨ ਤੇ ਭੁੱਖੀ ਮਰੇਗੀ।
ਹਾਂਜੀ-ਹਾਂਜੀ।
ਆਣ ਵਾਲੀ ਜਨਰੇਸ਼ਨ ਕੋਲ ਕੰਮ ਹੀ ਨੀ ਅਗੇ ਕਰਨ ਵਸਤੇ ਉਹਨਾਂ ਕੋਲ ਕੁਆਲਿਫਿਕੇਸਨ- ਚਨਨੀ ਹੈ।
ਇੱਕ ਜਿਵੇਂ ਕਰੋ ਡਿਗ ਗਰੀ ਹੁੰਦੀ ਹੈ, ਉਹੀ ਚੀਜ਼ ਹੀ ਨੀ ਬੱਚਿਆਂ ਕੋਲ ਬੱਚੇ ਫਿਰ ਅੱਗੇ ਜੋਬਸ ਹੀ ਨੀ ਏਨਾਂ ਵਸਤੇ।
ਹੁਣ ਵਾਲਿਆਂ ਨੂੰ ਨੀ ਮਿਲਦੀ ਜੋਬ ਤੇ ਅੱਗੇ ਕੀ ਮਿਲੂਗੀ।
ਉਹੀ ਤੇ ਨਾ, ਹਜੇ ਤੇ ਸਾਡੀ ਅਸ ਸਾਡੀ ਆਪਣੀ ਜਨਰੇਸ਼ਨ ਨੂੰ ਜੋਬ ਨੀ ਮਿਲ ਰਹੀ ਆਣ ਵਾਲੀ ਜਨਰੇਸ਼ਨ ਦਾ ਕੀ ਹੋਏਗਾ?
ਹਾਂਜੀ, ਜਦੋਂ ਗੌਰਮੈਂਟ ਦੀ ਲੋਣ ਇਲੈਕਸ਼ਨ ਚ ਉਦੋਂ ਸਾਰੇ ਉਹਨਾਂ ਦੇ ਜਿਹੜੇ ਵਰਕਰ ਹੁੰਦੇ ਨੇ ਪਾਰਟੀ ਉਹਦੋ ਸਾਰਿਆਂ ਨੂੰ ਕਿੰਨਾ-ਕਿੰਨਾ ਨੌਕਰੀਆਂ ਮਿਲਣ ਹੋਰ ਮਤਲਬ ਅਸੀਂ ਤੇ ਮੰਨ ਲਓ ਕੁਛ ਕਰਦੇ ਹਾਂ, ਉਥੇ ਅਸੀਂ ਟੂਰਿਸਟ ਪਲੇਸ ਬਣਾ ਲਾਂਗੇ ਘੱਟ ਬਣ ਅਰੇ ਮਿਲਦੀ ਨੀ ਨੌਕਰੀ- ਨੌਕਰੀ ਹੈ ਹੀ ਨੀ। ਬਿਲਕੁਲ, ਸਾਡੇ ਏ ਤੇ ਪੇਪਰ ਵੀ ਕੁਛ ਲੀਕ ਨੇ ਕੁਛ ਕਮੀ ਏ। ਬਹੁਤ ਮਤਲਬ ਵੇਖੋੋ ਬੱਚੇ ਕਰਦੇ ਪਏ ਨੇ ਦੇਖੋ ਕੀ ਬਣਦਾ ਉਹਨਾਂ ਦਾ
ਅੱਗੇ ਵੀ ਦੇਖੋ ਕੁਛ ਨੀ ਬਣਨਾ ਕਰਪਸ਼ਨ ਬਹੁਤ ਜ਼ਿਆਦਾ ਵੱਧ ਰਿਹਾ ਰ ਵੱਧਦਾ ਰਹੇਗਾ ਕਰਪਸ਼ਨ ਕਦੀ ਘੱਟਦਾ ਨਹੀਂ ਰੁਕ ਰੁਕ ਦਾ ਨੀ।
ਹਾਂ, ਕਰਪਸ਼ਨ ਤੋਂ ਵੀ ਇਕ ਗੱਲ ਯਾਦ ਆਈ। ਜੇ ਮੰਨ ਲਓ ਵੀ ਬੱਚੇ ਦਾ ਪੇਪਰ ਵੀ ਕਲੀਅਰ ਹੋ ਜਾਂਦਾ ਫੇਰ ਉਹ ਜੋਬ ਲਿਆਣ ਵਸਤੇ ਵੀ ਅੱਗੇ ਕਰਪਸ਼ਨ ਦਾ ਕਮ ਕਰ
ਹਾਂਜੀ, ਡੋਨੇਸ਼ਨ ਦੇਣੀ ਪੈਂਦੀ ਅ ਅੱਗੇ ਡੋਨੇਸ਼ਨ ਦੇਣੀ ਪੈਂਦੀ ਅੱਗੇ ਸੀਟਸ ਲੈਣ ਵਾਸਤੇ ਵੀ।
ਸੀਟਸ ਲੈਣ ਆਸਤੇ ਡੋਨੇਸ਼ਨ ਆਂਦੀ ਐ ਡੋਨੇਸ਼ਨ ਕਰਦੇ ਨਾਲ ਈ ਓ ਪੈਸਾ ਤੇ ਆਪ ਈ ਲੋਕ ਖਾ ਲੇਂਦੇ।
ਹਰ ਜਗਾ ਹਰ ਜਗਾ ਡੋਨੇਸ਼ਨ ਚੱਲਦੀ ਪਈ ਹਰ ਜਗਾ ਜੇ ਮੰਨ ਲਓ ਹੁਨ ਤਾਡੇ ਕੋਲ ਕੁਆਲੀਫਿਕੇਸ਼ਨ ਹੈਗੀ ਏ, ਤਾਡੇ ਕੋਲ ਸਕਿੱਲ ਵੀ ਹੈਗੀ ਤੁਸੀ ਮਲਬ ਓਸ ਜੋਬ ਦੇ ਲਾਏਕ ਹੈਗੇ ਓ ਬਟ ਫੇਰ ਵੀ ਅਗਰ ਤਾਡੇ ਤੋਂ ਜਾਦਾ ਕਿਸ ਨੇ ਡੋਨੇਸ਼ਨ ਦੇ ਦਿੱਤੀ ਏ ਨਾ ਮਲਬ ਤੁਸੀ ਠੀਕ ਓ। ਤੁਸੀ ਓਸ ਜੋਬ ਵਾਸਤੇ ਬਿਲਕੁਲ ਪਰਫੈਕਟ ਓ। ਅਗਰ ਕਿਸੀ ਨੇ ਡੋਨੇਸ਼ਨ ਦੇਤਾ ਤਾਡੀ ਸੀਟ ਓਥੇ ਵੀ ਚਲੇ ਜੇਗੀ।
ਹਾਂਜੀ ਹਾਂਜੀ ਆਸੇ ਕੇ ਸੀ ਵੀ ਅਸੀ ਹੁੰਦੇ ਵੇਖੇ ਨੇ।
ਹੁਨ ਏਥੇ ਓਈਓ ਕੋਸ਼ਚਨ ਆ ਜਾਂਦਾ ਨਾ ਫੇਰ। ਹਾਂ ਜੀ, ਮਿਡਲ ਕਲਾਸ ਜੇੜੇ ਬਚੇ ਨੇ ਓ ਜਾਣਗੇ ਕਿੱਧਰ? ਓ ਤਾਂ ਡੋਨੇਸ਼ਨ ਨੀ ਦੇ ਸਕਦੇ। ਥੋੜਾ ਗੋਰਮੇਂਟ ਦੀ ਵੀ ਦੇਖੋ ਕਮੀ ਥੋੜੀ ਦੇਖੋ ਸਾਡੇ
ਸਾਡੇ ਏਚ ਵੀ ਏ, ਗੌਰਮੈਂਟ ਵਿੱਚ ਵੀ ਅਸੀ ਵੀ ਚੁਕਦੇ ਨੀ ਨਾ ਵਾਜ ਹੁਨ ਦੇਖੋ ਬੱਚੇ ਕੱਠੇ ਹੋ ਕੇ ਓਥੇ ਬੈਠੇ ਦੇ ਹੈ ਨੇ ਐ ਵਾਜ਼ ਈ ਚੁੱਕ
ਪਰ ਦੇਖੋ, ਵਾਜ਼ ਚੁੱਕਣ ਵਾਲਾ ਕੰਮ ਤੇ ਪਰ ਓਨਾਂ ਦਾ ਸਾਥ ਵੀ ਕਿਸੀ ਨੇ ਨੀ ਦੇਣਾ ਪੁਲਿਸ ਨੇ ਚੁੱਕ
ਹੂੰ ਹੂੰ ਹਾਂਜੀ ਅਸੀ ਵੀ ਹੁਨ ਕੁਛ ਕਰ ਨੀ ਸਕਦੇ। ਚਲੋ ਠੀਕ ਐ, ਮੈਂ ਤਾਨੂੰ ਫੇਰ ਕੋਲ ਕਰਾਂਗਾ। ਫੇਊ ਤੁਸੀ, ਬਾਕੀ ਦੇਖਨੇ ਆਂ ਕੀ ਹੁੰਦੈ ਏਦਾ
ਦੇਖ ਦੇਖਦੇ ਈ ਆਂ, ਕੁਛ ਆਪਾਂ ਵੀ ਨੀ ਕਰ ਸਕਦੇ ਨਾ।
ਹਾਂਜੀ ਹਾਂਜੀ ਅਸੀ ਤੇ ਓਥੇ ਪ੍ਰਟੈਸਟ ਦਾ ਸਪੋਰਟ ਈ ਕਰ ਸਕਦੇ ਆਂ ਜੋ ਬੱਚੇਆਂ ਨੇ ਪ੍ਰੋਟੈਸਟ ਲਾਏਆ ਵੈਸੇ ਓ ਕਰਦੇ ਤੇ ਠੀਕ ਪਏ ਨੇ ਔਰ ਗਵਰਮੈਂਟ ਤੇ ਥੋੜਾ ਗੂ ਰੂਲ ਰੈਗੂਲੇਸ਼ਨ ਵੀ ਨੀ ਬਨਾ ਰੀ ਏਦੇ ਵਿਚੇ ਔਰ ਨਾ ਈ ਕੁਛ ਹੋਰ ਕਰਾ ਰੀਏ।
ਹਾਂਜੀ ਹਾਂਜੀ, ਠੀਕ ਏ, ਠੀਕ ਏ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।